ਹੈਲੋ।
ਹੈਲੋ ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਹੋਰ ਕੀ ਹਾਲ ਚਾਲ ਹੈ ਕਿਆ ਹਾਲ ਚਾਲ ਜੇ।
ਠੀਕ ਹੋ ਬਸ ਵਧੀਆ ਹੈਗਾ ਹੈਂ। ਤੁਸੀਂ ਸੁਣਾਓ।
ਵਧੀਆ ਵਧੀਆ ਹੋਰ ਕੀ ਕਰਦੇ ਪਏ ਅੱਜ ਕੱਲ੍ਹ।
ਬਸ ਲੇਟੇ ਹੋਏ ਸੀ ਹੁਣ ਤੇ।
ਅੱਛਾ ਜੀ ਬੱਚੇ ਗਏ ਨੇ ਸਕੂਲੇ।
ਹਾਂਜੀ ਹਾਂਜੀ।
ਹੁਣ ਫੁੱਲਗੇ ਨੇ।
ਹੋਰ ਸਕੂਲ ਖੋਲ ਗਏ ਹੁਣ ਹੋਰ ਕੀ ਇੱਕ ਤਰੀਕ ਤੋਂ ਖੋਲ ਗਏ ਸੀ। ਹੋਰ।
ਹਾਂਜੀ ਉਹ ਸਗੋਂ ਸ਼ੁਕਰ ਕੀਤਾ ਹੋਣਾ ਸਕੂਲ ਖੁੱਲ ਗਏ ਨੇ। ਵਧੀਆ ਵਧੀਆ ਬਸ ਟੀਵੀ ਦੇਖਦੀ ਸੀ। ਅਸੀਂ ਨਾਟਕ ਦੇਖ ਰਹੀ ਸੀ। ਵਾਹ ਮਨਪ੍ਰਚਾਵਾ। ਵਿਚਾਰ ਕਰਦੇ ਹੁੰਦੇ ਨਾ ਤਾਂ ਕਰਕੇ।
ਹਾਂਜੀ ਹਾਂਜੀ।
ਹਾਂਜੀ ਸਾਡਾ ਟਾਈਮ ਹੋ ਜਾਂਦਾ ਹੈ। ਚਾਰ ਢਾਈ ਵਜੇ। ਆਪਣੀ ਸੁਣਾਓ ਹੋਰ ਕੀਆ ਘਰ।
ਠੀਕ ਹੈ। ਬਸ ਬੈਠੇ ਹੋਏ ਸੀ। ਹੁਣ ਚਾਹ ਬਣਾਵਾਂਗੇ ਅਸੀਂ ਵੀ।
ਹੂੰ ਹਾਂ। ਤੁਸੀਂ ਲੇਟ। ਪੀਂਦੇ ਹੋਣੇ ਨਾ ਸਾਡੇ ਤੇ ਇਹ ਕੰਮ ਤੇ ਜਾਂਦੇ ਫੇਰ ਚਾਹ ਤੇ ਭੇਜਣੀ ਪੈਂਦੀ ਕਾਰਖਾਨੇ। ਕੰਮ ਕੁੰਮ ਤੇ।
ਲੇਟ ਹੀ ਪੀਣੇ ਹਾਂ। ਚਾਰ ਪੰਜ ਵਜੇ ਕੋ ਪੀਦੇ ਹਾਂ। ਹੋਰ ਤੁਸੀਂ ਸੁਣਾਓ ਬੱਚੇ ਠੀਕ ਨੇ ਤੁਹਾਡੇ।
ਹੋਰ। ਹਾਂ ਸਭ ਠੀਕ ਨੇ। ਗਏ ਨੇ ਬੱਚੇ ਟਿਊਸ਼ਨ ਗਏ ਨੇਗੇ ਆਉਂਦੇ ਨੇ ਦੋ ਢਾਈ ਵਜੇ ਫੇਰ ਟਿਊਸ਼ਨ ਚਲ ਜਾਂਦੇ ਨੇ ਨਾਲ ਹੀ।
ਹਾਂਜੀ ਹਾਂਜੀ ਸਾਡੇ ਵੀ ਬੱਚੇ ਗਏ ਟਿਊਸ਼ਨ।
ਘਰ ਬੱਚੇ ਪਰੇਸ਼ਾਨ ਕਰਦੇ ਰਹਿੰਦੇ ਨੇਗੇ।
ਘਰ ਤੇ ਪੜ੍ਹਦੇ ਵੀ ਨਹੀਂ ਫੇਰ ਟਿਊਸ਼ਨ ਲਗਾਉਣੀ ਪੈਂਦੀ ਹੈ।
ਹੂੰ। ਹਾਂ ਉਹ ਫੇਰ ਬੱਚੇ ਫਿਰ ਖੇਡਣ ਤੇ ਲੱਗਦੇ ਜਾਂ ਮੋਬਾਈਲਾਂ ਲੱਗ ਜਾਣਗੇ।
ਬੱਸ ਬੱਸ।
ਮਾਂਹ ਸਵੇਰੇ ਬਣਾਇਆ ਸੀ ਹੁਣ। ਹੋਰ ਤੇ ਸਬਜ਼ੀ ਬਣਾਈ ਸੀ।
ਅੱਛਾ ਅੱਛਾ
ਸਬਜ਼ੀਆਂ ਵਿਕਦੀਆਂ ਨੀ ਬਾਜ਼ਾਰ ਜਾਓ ਤਾਂ ਸਬਜ਼ੀਆਂ ਨੀ ਵਿਕਦੀਆਂ ਨਾ ਮਿਲਦੀਆਂ ਨਾ ਕੁੱਛ
ਬਸ ਬਸ ਬੱਚੇ ਖਾਂਦੇ ਜੋ ਕੁਛ
ਹਮ ਸਰਦੀਆਂ ਤੇ ਓਦਾਂ ਹੀ ਦਿਲ ਲਗਾ ਕਈ ਸਾਗ ਹੁੰਦਾ ਸਾਗ ਖਾਂਦੇ ਰਹੋ
ਹਮ ਹਮ ਬਸ ਬਸ ਗਰਮੀਆਂ ਚ ਕੁਛ ਨਜ਼ਰ ਹੀ ਨੀ ਆਉਂਦਾ ਕੀ ਬਣਾਵੇ ਬੰਦਾ ਹਮ ਹਾਂਜੀ ਹਾਂਜੀ ਬਸ ਅਸੀਂ ਤੇ ਵੇਲੇ ਵਿਹਲੇ ਹੈਗੇ ਕਾਰ ਹੀ
ਹਮ ਮੈਂ ਹ ਬੈ ਸਿੰਨੇ ਆ ਕਈ ਸੀਲਰ ਨੇ ਕਈਰ ਕਲਰ ਨੇ ਕਮ
ਘ ਦਾ ਕੰਮ ਕੰਮ ਹੀ ਨਹੀਂ ਖਤਮ ਹੁੰਦਾ
ਹਮ ਫਿਰ ਘਰ ਤੇ ਫਿਰ ਬੱਚੇ ਹੋਣ ਤੇ ਫੇਰ ਮੁਸ਼ਕਿਲ ਹੋ ਗਿਆ ਉਹਨਾਂ ਨੂੰ ਹਾਂਜੀ
ਚਲੋ ਵਧੀਆ ਹੋਰ ਕੀ
ਹੋਰ ਗਏ ਸੀ ਛੁੱਟੀਆਂ ਤੇ ਘੁੰਮਣ ਫਿਰਨ
ਹਾਂਜੀ ਹਾਂਜੀ ਹੋਰ ਛੁੱਟੀਆਂ ਚ ਗਹਿਣੀ
ਜ਼ਿਆਦਾ ਕਿੱਥੇ ਛੁੱਟੀਆਂ ਤੇ
ਹਾਂਜੀ ਹਾਂਜੀ
ਅੰਮ੍ਰਿਤਸਰ ਗਏ ਗੁਰਦੁਆਰੇ ਵਧੀਆ ਨਾ ਨਾ ਇੱਥੇ ਦਾ ਮੋਰ ਚਾਲ
ਹਾਂ ਗੁਰਦੁਆਰਾ ਬਹੁਤ ਵਧੀਆ ਉੱਥੇ ਤਾਂ ਅੰਮ੍ਰਿਤਸਰ ਵੈਸੇ ਵੀ ਘੁੰਮਣ ਉਹ ਦੀ ਜਗ੍ਹ ਬਹੁਤ ਵਧੀਆ ਹੈਗੀ ਹੈ ਹਾਂਜੀ ਤੇਰੇ ਘੁਮਗੇ ਆਏ ਹੁਣ ਬਸ
ਆਂ ਛੁੱਟੀਆਂ ਤਾਂ ਉੱਥੇ ਹੀ ਜਾਂਦੇ ਨੇ ਬਾਲ ਆਏ ਵੀ ਗੁਰੂ ਘਾਟ ਚ ਜਾਂਦੇ ਨੇਗੇ ਆਪਣਾ, ਚਲੋ ਤੇ ਹੋਰ ਕਿਤੇ ਜਾਵੇ ਨਾ ਜਾਵੇ, ਕਦੀ ਦੇਖ ਹੋਏ ਤਾਂ ਜਾਏ
ਤੁਹਾਡੇ ਉੱਥੇ, ਮੇਲੇ ਤੇ ਨੀ ਲੱਗਦੇ, ਛੁੱਟੀਆਂ ਤੇ?
ਨਾ- ਨਾ, ਸਾਡਾ ਨੀ ਇੱਧਰ ਲੱਗਦੇ ਮੇਲੇ।
ਹਾਂ, ਸਾਡੇ ਉੱਥੇ ਲੱਗਦੇ ਨੇ ਗੇ ਮੇਲੇ।
ਅੱਛਾ, ਨਾ ਇੱਧਰ ਨਹੀਂਂ ਲੱਗਦੇ।
ਉਹ ਛੁੱਟੀਆਂ ਕਰਕੇ ਲੱਗ ਜਾਂਦੇ ਆ, ਨਾ ਜਿੱਦਾਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਫੇਰ ਆਪਣਾ ਮੇਲੇ -ਮੂਲੇ, ਲਾ ਦਿੰਦੇ ਨੇ ਗੇ ਵਧ, ਵਧੀਆ ਥੋਂ ਦੇ
ਹਾਂ, ਬੱਚੇ ਘੁੰਮ ਫਿਰ, ਆਉਂਦੇ ਨੇ, ਮੇਲਿਆਂ ਚੋ ਹੋਰ ਕੀ
ਹਮ
ਬਾਰਿ, ਬਾਰਿਸ਼ ਹੋ ਰਹੀ ਤੁਹਾਡੇ ਉੱਧਰ?
ਨਾ, ਸਵੇਰੇ ਹੁੰਦੀ ਪਈ ਸੀ, ਹੁਣ ਤੇ ਬੰਦ ਹੋਈ ਪਈ ਬਰਸਾਤ।
ਅੱਛਾ- ਅੱਛਾ, ਬਾਰਿਸ਼ ਆਉਂਦੀ ਨੀ ਪਈ, ਗਰਮੀ ਇੰਨੀ ਹੋਈ -ਹੋਈ ਹੈ।
ਬਹੁਤ ਜ਼ਿਆਦਾ, ਕੱਲ ਤੇ ਏਦਾਂ ਗੁੰਮਾ ਹੋਇਆ ਪਿਆ ਸੀ, ਨਾ ਬਰਸਾਤ ਨਾ ਕੁਛ। ਹਮ ਕੂਲਰ ਲਗਾ, ਕੇ ਵੀ ਏਡੀ ਗਰਮੀ ਲੱਗਦੀ ਸੀ।
ਹਾਂ। ਹਾਂ, ਗਰਮੀ ਹੈਗੀ ਆ, ਜ਼ਿਆਦਾ ਬਹੁਤ ਜ਼ਿਆਦਾ ਗਰਮੀ ਹੈ, ਹਾਂਜੀ- ਹਾਂਜੀ।
ਨਾ ਠੰਡ ਜੇ, ਹੈਗਾ ਤੇ ਨਾ ਓਦਾਂ ਹੋ ਗਿਆ।
ਬਸ ਨਾ ਠੰਡ ਚ ਚੈਨ, ਤੇ ਨਾ ਗਰਮੀਆਂ ਚ ਚੈਨ ਹੈਗੀ ਏ।
ਹਮ, ਹੁਣ ਕਿਤੇ ਜਾਣ ਨੀ ਹੁੰਦਾ, ਬਰਸਾਤਾਂ ਪੈ ਜਾਣ ਤਾਂ ਨੀ ਜਾਣ ਹੁੰਦਾ, ਮਤਲਬ ਬਜਾ ਚੱਲ ਜਾਏ, ਜਾਂ ਕੋਈ ਚੀਜ਼ ਖਰੀਦ ਲਿਆਵੇ, ਕੱਪੜਾ ਲੀੜਾ, ਘਰ ਖਰੀਦ ਲਿਆਵੇ। ਇਕੱਠਾ ਸਮਾਨ, ਲਿਆਵੇ ਨਾਲੇ
ਹਾਂ, ਬਸ -ਬਸ ਹੋਰ ਲੀ ਬਸ -ਬਸ, ਸਹੀ ਗੱਲ ਹੈ। ਹਾਂਜੀ, ਲਿਆਨੇ ਆ।
ਬੱਚੇ, ਬੱਚੇ ਕ ਗਏ ਨੇ ਸ਼ੋਪਿੰਗ ਕਰਨ? ਕਰ ਜਾਂਦੇ ਲੈਕੇ, ਖਾਣ ਪੀਣ ਜਾਂਦੇ ਹੋਣੇ ਆ। ਹ ਹ ਹ
ਇਤਵਾਰ ਦੇ ਇਤਵਾਰ ਚਲੇ ਜਾਂਦੇ ਆ, ਬੱਚਿਆਂ ਨੂੰ ਲੈ ਕੇ। ਰੋਜ਼ ਤੇ ਨਿਕਲਿਆ ਨੀ, ਜਾਂਦਾ ਨਾ।
ਹਾਂ, ਇਹ ਤੇ ਹੈ ਈ ਫੇਰ।
ਬਸ, ਇਤਵਾਰ ਨੂੰ ਚਲੇ ਜਾਂਦੇ ਆ, ਜ਼ਿਆਦਾ ਘੁੰਮਣ ਨੂੰ ਚਲੇ ਜਾਂਦੇ ਹਾਂ ਬਸ।
ਹ ਉਹੀ ਹਫ਼ਤੇ ਦੀ ਛੁੱਟੀ ਹੁੰਦੀ ਆ, ਹੁਣ ਤੇ ਬੱਚਿਆਂ ਸਕੂਲ ਖੁੱਲ ਗਏ ਨੇ
ਹਾਂ ਫੇਰ ਟਿਊਸ਼ਨ ਚਲੇ ਜਾਂਦੇ ਬੱਚੇ, ਫੇਰ ਟਾਈਮ ਹੀ ਨਹੀਂ ਹੁੰਦਾ ਬੱਚਿਆਂ ਕੋਲ।
ਹੂੰ।
ਇਸ ਕਰਕੇ ਐਤਵਾਰ ਨੂੰ ਛੁੱਟੀ ਹੁੰਦੀ ਹੈ, ਚਲੋ ਬੱਚਿਆਂ ਨੂੰ ਲੈ ਜਾਈਦਾ ਹੁੰਦਾ।
ਹੂੰ ਬੱਚੇ ਬਸ ਫੇਰ ਘੁੰਮਣਾ ਫਿਰਨਾ ਹੀ, ਉਹਨਾ ਕਰਨਾ ਕੀ ਹੈ? ਉਹ ਤੇ ਘਰ ਤੇ ਕੰਮ ਹੀ ਨ ਕਰਦੇ, ਕੁਛ ਨੀ ਉਹੀ ਸਕੂਲੋਂ ਆਣਗੇ, ਚੱਲ ਬੈਗ ਸੁੱਟਿਆ, ਚੱਲ ਕੰਮ, ਖੇਡਣ ਚੱਲ ਗਏ, ਨਿਕਲ ਗਏ ਬਾਹਰ
ਸਹੀ ਗੱਲ ਹੈ, ਹਾਂਜੀ-ਹਾਂਜੀ।
ਘਰ ਤੇ ਬੱਚੇ ਟਿੱਕਦੇ ਨੀ ਹੈਗੇ, ਟਿਊਸ਼ਨ ਜਾਣਗੇ ਪ ਪੜ੍ਹ ਲੈਣਗੇ, ਥੋੜਾ ਬਹੁਤਾ
ਬਸ, ਹਾਂਜੀ ਘਰ ਤੇ ਪੜ੍ਹਦੇ ਨੀ ਨਾ ਬੱਚੇ, ਹਮਮ
ਟੈਸਟ, ਸ਼ੁਰੂ ਹੋਏ ਪਏ ਨੇ
ਹਾਂਜੀ- ਹਾਂਜੀ਼।
ਹਮ, ਤੁਹਾਡੇ ਉੱਥੇ ਜਲਦੀ ਹੁੰਦੇ ਪੇਪਰ ਕਿ ਨਹੀਂ, ਲੇਟ ਹੁੰਦੇ ਨ ਗੇ।
ਸਤੰਬਰ ਚ, ਹੋਣਗੇ ਹੁਣ।
ਹਉ, ਹਾਂ ਦੋ ਹੁਣ ਤਾਂ ਹੁਣ ਕਰਦੇ ਨੇ ਗਏ, ਇੱਕ ਦੋ ਹੀ ਹੋਣੇਗੇ। ਤੇ ਫੇਰ ਪੱਕੇ ਕਰ ਦੇਣਗੇ।
ਹਾਂਜੀ-ਹਾਂਜੀ।
ਪੈਲੇ ਤਿੰਨ ਹੁੰਦੇ ਸੀ ਹੁਣ ਤੇ ਦੋ ਈ ਹੋਏ
ਨਾ ਹੁਣ ਤਾਂ ਦੋ ਈ ਹੁੰਦੇ ਨੇ ਬਸ
ਹੂੰ, ਐਤਕਿ ਬੱਚਿਆਂ ਟੈਸਟ ਹੁਣ ਨਾਲ ਈ ਸ਼ੁਰੂ ਕਰ ਦੇਨਗੇ। ਪੇਪਰ ਹੋਂਦੇ ਨੇ ਪੱਕੇ ਨਾਲ ਈ ਅਪ੍ਰੈਲ ਜਦੋਂ ਜੂਨ ਦੇ ਮਹੀਨਾ ਛੁੱਟੀਆਂ ਦਾ ਹੁੰਦਾ ਉਸ ਤੋਂ ਬਾਦ ਟੈਸਟ ਹੋਣਗੇ ਸ਼ੁਰੂ
ਟੈਸਟ ਤੇ ਹੁੰਦੇ ਨੇ ਨਾ ਉਹਦੇ ਪਤਾ ਚੱਲ ਜਾਂਦਾ ਬੱਚਾ ਕਿੰਨੇ ਤੱਕ ਪੜਦਾ ਪਿਆ ਕਿੰਨਾ ਨੇ ਕਰਦਾ ਪਿਆ ਕਵਰ ਕਰਦਾ ਨੀ ਪਿਆ ਇਸ ਕਰਕੇ ਹੂੰ, ਹੋਰ
ਪੈਲੇ ਤੇ ਠੀਕ ਰੈਂਦਾ ਸੀ ਕਿ ਚੱਲ ਬਈ ਪੜ ਲੈਂਦੇ ਸੀ।
ਬ ਅੱਜ ਕੱਲ ਪੜ੍ਹਾਈਆਂ ਵੀ ਤੇ ਬੜੀ ਮੁਸ਼ਕਿਲ ਹੈਗੀ ਨੇ ਪੜ੍ਹਾਈਆਂ ਵੀ ਤਾਂ ਬੜੀ ਮੁਸ਼ਕਿਲ ਹੈਗੀਆਂ ਨੇ ਨਾ
ਹੂੰ, ਆਹ ਪੜ੍ਹਾਈਆਂ ਤੇ ਹੋ ਜਾਂਨਗੀਆਂ ਫੇਰ
ਔਰ
ਕਹਿਣੇ ਕੀ ਚੱਲ ਪੜ ਲਿਖ ਲੈਣਗੇ ਕੋਈ ਕਾਮਯਾਬ
ਬਸ, ਬਸ ਅ ਸਈ ਗੱਲ ਐ।
ਕਹਿਣਾ ਨੀ ਨਾ ਮੰਨਦੇ ਬੱਚੇ ਅੱਜ
ਨਾ, ਨਾ ਅੱਜ ਕੱਲ ਬੱਚੇ ਮੰਨਦੇ ਨੀ ਨਾ
ਹੂੰ।
ਇਹੀ ਗੱਲ ਹੈਗੀ ਹਾਂਜੀ, ਹਾਂਜੀ।
ਹੋਰ ਠੀਕ ਨੇ ਘਰ ਘਰਦੇ ਠੀਕ ਨੇ ਸਬ
ਹਾਂਜੀ-ਹਾਂਜੀ ਸਭ ਠੀਕ ਹੈਗੇ ਵਦੀਆ।
ਹਾਂ, ਵਦੀਆ-ਵਦੀਆ, ਆਣਾ ਗੇੜਾ ਲਾ ਏਨਾ
ਤੁਸੀ ਹਾਂਜੀ-ਹਾਂਜੀ, ਤੁਸੀਂ ਵੀ ਲਗਾਣਾ ਚੱਕਰ ਆਵਾਂਗੇ ਅਸੀਂ ਵੀ
ਆਏ ਹੋਣਗੇ ਹੋਣ ਅੱਗੇ ਛੁੱਟੀਆਂ ਪੈਣਗੀ ਫੇਰ ਆਵਾਂਗੇ ਵੇ ਖਾਂਗੇ, ਘੁੰਮ ਕੇ ਆਵਾਂਗੇ ਨਾਲੇ।
ਹਾਂਜੀ-ਹਾਂਜੀ, ਕੋਈ ਨੀ, ਘਰੋਂ ਨਿਕਲਣਾ ਵੀ ਤਾਂ ਬੜਾ ਮੁਸ਼ਕਿਲ ਹੈਗਾ ਨਾ
ਹੂੰ, ਆਹੋ ਘਰੋ ਫਿਰ ਕੰਮ ਈ ਨੀ ਨਿਬੜਦਾ ਹਾਂ, ਤੇ ਅਪਣਾ ਘਰ ਵੱਡੇ ਬੈਠੇ ਨੇ ਉਹਨਾਂ ਦੀ ਸੇਵਾ
ਬਸ-ਬਸ ਹਾਂ ਦੇਖਣਾ ਪੈਂਦਾ ਨਾ ਰੋਟੀ-ਪਾਣੀ ਹਾਂਜੀ ਜੀ ਹਾਂ, ਉਹਨਾਂ ਦਾ ਦੇਖਣਾ ਪੈਂਦਾ ਐ ਨਾ, ਫਿਰ ਪਿੱਛੇ ਰੋਟੀ-ਪਾਣੀ ਕੌਣ ਬਣਾਏ? ਹੈਗਾ, ਹਾਂਜੀ-ਹਾਂਜੀ।
ਘਰ ਤੇ ਫੇਰ ਐੱਦਾ ਈ ਐ ਕਿਤੇ ਨਿਕਲ ਨੀ ਹੁੰਦਾ ਕੁਛ ਨੀ ਐ
ਬੈਗ-ਬੂਗ ਸੀ ਲੈਂਦੇ ਓ?
ਹਾਂ, ਵਦੀਆ-ਵਦੀਆ।
ਅੱਛਾ-ਅੱਛਾ।
ਬੈਗ-ਬੂਗ ਸੀ ਲੈਣੀ ਆ, ਟੈਚੀਆਂ ਬਣਾ ਲੈਣੇ ਆ।
ਅੱਛਾ-ਅੱਛਾ।
ਕੰਮ ਕਰ ਲੈਣੇ ਆ ਓਦਾਂ ਹੁਣ ਬੰਦਾ ਕੀ ਕਰੇ ਵੇਲੇ ਬੈ ਕੇ ਬ ਬੱਚੇ ਨਿਕਲ ਜਾਂਦੇ ਸਕੂਲੇ ਚਲੇ ਜਾਂਦੇ ਨੇਗੇ ਉਹ ਕ ਕੰਮ ਤੇ ਚਲੇ ਜਾਣੀ ਆ, ਅਪਣਾ ਘਰ ਵੇਲੇ ਕੀ ਕਰਨਾ ਹੋਂਦਾ।
ਚਲੋ ਵਦੀਆ ਐ, ਹੋਰ ਕੀ?
ਚਲ ਏਈ ਟਾਈਮ ਪਾਸ ਹੋ ਜਾਂਦੇ ਨੇਗੇ।
ਹਾਂ, ਇਹ ਤੇ ਹੈ ਈ। ਈ ਏ।
ਹੂੰ।
ਹਾਂਜੀ-ਹਾਂਜੀ, ਚਲੋ ਅਪਣਾ ਬੰਦਾ ਕਰ ਲੈਂਦਾ ਬੰਦਾ ਆਰੇ ਲੱਗਿਆ ਰਹਿੰਦਾ, ਹੋਰ ਕੀ।
ਹੂੰ,
ਹੋਰ ਕੀ?
ਇਹੀ ਕੁਛ ਹੁੰਦਾ ਹੈ ਹੋਰ ਕੀ? ਬਸ- ਬਸ ਹਾਂ ਸੁਰ-ਸਰ ਤਾ ਨਹੀਂ ਸੀ ਲੈਂਦੇ?
ਬਸ ਸੀਲ ਨੂੰ ਪਾ ਘੱਟ ਵੱਧ ਦਿਓ ਬਾਕੀੇ ਕਰ ਲੈਂਦੇ ਆ ਕਈ ਵਾਰੀ ਹੋਇਆ ਕਰ ਲੈਂਦੇ ਆਂ
ਅੱਛਾ-ਅੱਛਾ।
ਹਾਂ, ਸਿਲਾਈ ਵੀ ਆ ਜਾਂਦੀ ਹੈ ਮਾੜੀ-ਮੋਟੀ ਕਰ ਲੈਂਦੇ ਆ ਨਹੀਂ ਤਾਂ ਉਹਦਾ ਹੀ ਬੰਦਾ ਇਹ ਹੁੰਦਾ ਚੱਲ ਆਪਣਾ ਪ ਲੈਣ ਬਣ ਗਿਆ
ਹਾਂਜੀ-ਹਾਂਜੀ, ਬਸ ਚਲੋ ਆਪਣੇ ਜੋਗਾ ਹੀ ਬੰਦਾ ਕਰ ਲਵੇ ਇੰਨਾ ਹੀ ਬੜਾ ਹਉਂਦਾ ਹੈ।
ਹਾਂ, ਉਹੀ ਆ ਸਿਲਾਈ ਸੁਲਈ ਪਹਿਲੇ ਸਿੱਖੀ ਸੀ ਉਹ ਭੁੱਲ ਭਾਲ ਪ ਲੱਗੇ ਨੇ ਹਦੇ ਕਰਾਂਗੇ ਥੋੜਾ-ਬਹੁਤਾ ਸਿੱਖਾਂਗੇ ਆਪਣੇ ਪੈਰਾ ਸੈਟ ਹੋਵਾਂਗੇ ਨਾ ਪਾ
ਕਰ-ਕਰਦੇ ਰਹੋ ਨਾ ਫਿਰ ਥੋੜੇ ਪਤਾ ਚੱਲ ਜਾਂਦਾ, ਬੰਦੇ ਨੇ ਉਹਨੂੰ ਫਿਰ ਜ ਨਾ ਕਰੋ ਫਿਰ ਭੁੱਲ ਜਾਂਦਾ ਬੰਦਾ।
ਹਮ ਹਾ, ਕਰਦੇ ਰਹੋ ਤੇ ਆ ਜਾਂਦੀਆਂ ਨੇ ਤੇ ਛੱਡਦਾ ਭੁਲ ਜਾਂਦੇ ਨੇ ਬੰਦਾ ਮ ਹੀ ਤੇਰਾ
ਹਾਂਜੀ-ਹਾਂਜੀ-ਹਾਂਜੀ
ਹਾਂ
ਹੋਰ ਸੁਣਾਓ? ਚੱਕਰ ਤੁਸੀ ਇੱਧਰ?
ਤੁਹਾਡਾ ਟਾਈਮ ਪਾਸ ਹੋ ਜਾਂਦਾ ਘਰ?
ਬਸ ਹੋਈ ਜਾਂਦਾ ਘਰ ਦੇ ਜ ਹੋਰ ਵੱਡਿਆਂ ਦੀ ਸੇਵਾ ਕਰਨ ਵਿੱਚ ਟਾਈਮ ਪਾਸ ਸਾਰਾ ਦਿਨ ਨਿਕਲ ਜਾਂਦਾ, ਕਦੇ ਇਹ ਕਰਲੋ ਕਦੇ ਉਹ ਕਰ ਲੋ ਬਸ
ਹਮ, ਹੁੰਦੇ ਨੀ ਆਪਣਾ ਵੱਡੇ ਨੇ ਚਲੋ ਠੀਕ ਹੈ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।
ਹਾਂਜੀ-ਹਾਂਜੀ, ਸਤ ਸ੍ਰੀ।